ਸਤਿ ਸ੍ਰੀ ਅਕਾਲ ਜੀ, ਬਸ ਤੁਸੀਂ ਸੁਣਾਓ।
ਬਸ ਵੀ ਲੱਗੇ ਦੇ ਹਾਂ, ਕੱਲ ਮਹਿਮਾਨ ਬਹੁਤ ਆਏ ਦੇ ਸੀ ਤੇ ਕਰੋਕਰੀ ਕੱਢੀ ਦੀ ਸੀ ਬਹੁਤ ਸਾਰੀ, ਹੁਣ ਸੰਭਾਲ ਰਹੀ ਆ, ਉਹਨੂੰ ਸਮੇਟ ਦਿਆਂ ਬਹੁ ਟਾਈਮ ਲੱਗ ਗਿਆ, ਬਹੁਤ ਟਾਈਮ ਖ਼ਰਾਬ ਹੋ ਗਿਆ ਸਾਰੇ ਕੱਚ ਦੇ ਭਾਂਡੇ ਪੂੰਝ- ਪਾਝਂ ਕੇ ਰੱਖਣੇ ਪੈਂਦੇ ਆ, ਐਵੇਂ ਰੱਖੇ ਵੀ ਨਹੀਂ ਜਾਂਦੇ ਨਾ
ਹਾਂਜੀ, ਆ ਬਸ ਇਹ ਐ ਕਿ ਹੁਣ ਨਾ ਫੈਸ਼ਨ ਦਾ ਦੌਰ ਆ ਗਿਆ ਬੜਾ, ਕਰੋਕਰੀ ਸਭ ਨੇ ਨਵੀਂ- ਨਵੀਂ ਰੱਖੀ ਰਖੀ ਦੀ ਹੈ, ਕੱਚ ਦੀ, ਕੋਈ ਬੋਨ ਚਾਈਨਾ ਦੀ ਤੇ ਕੋਈ ਗੈਸਟ ਆ ਜਾਣ ਤੇ ਫੇਰ ਸਟੀਲ ਦੇ ਭਾਂਡੇ ਚੰਗੇ ਵੀ ਨੀ ਲੱਗਦੇ ਕਰੋਕਰੀ -ਕਰੋਕਰੀ ਸਹੀ ਰਹਿੰਦੀ ਹੈ। ਤੇ ਅੱਛੀ ਕਿਉਂਕਿ ਅੱਜ- ਕੱਲ੍ਹ ਸ਼ੋਆਸ਼ਾਹੀ ਦਾ ਜ਼ਮਾਨਾ ਹੈ। ਤੁਸੀਂ ਸਟੀਲ ਦੇ ਭਾਂਡੇ ਰੱਖੋ। ਤੇ ਅਗਲਿਆਂ ਨੇ ਕਹਿਣਾ ਲੈ, ਬਈ ਕੀ ਬੰਦੇ ਸਨ। ਸਟੀਲ ਦੇ ਭਾਂਡਿਆਂ 'ਚ ਰੋਟੀ
ਆ, ਕੋਈ ਸਟੈਂਡਰਡ ਹੀ ਨਹੀਂ ਸੀ ਇਹਨਾਂ ਦਾ, ਕਿੱਥੇ ਗਏ ਸਾਂ ਅਸੀਂ, ਉਹੀ ਗੱਲ ਆ ਜਾਂਦੀ ਐ।
ਹਾਂਜੀ। ਨਹੀਂ ਤਾਂ ਪਹਿਲੇ ਇੱਕ ਟਾਈਮ ਸੀ ਕਿ ਅਹ ਸਟੀਲ ਦੇ ਭਾਂਡਿਆਂ ਦਾ ਇੰਨਾ ਟਰੈਂਡ ਆ ਗਿਆ ਸੀ, ਨਵੇਂ- ਨਵੇਂ ਤਰ੍ਹਾਂ ਦੇ ਸਟੀਲ ਦੇ ਭਾਂਡੇ, ਮਤਲਬ ਸਾਡਾ ਤਾ ਸ਼ਹਿਰ ਹੀ ਸਟੀਲ ਦੇ ਭਾਂਡਿਆਂ ਦਾ ਐ।
ਹਾਂਜੀ
ਕਿਉਂਕਿ ਇੱਥੇ ਫੈਕਟਰੀਆਂ ਸਾਰੀਆਂ ਸਟੀਲ ਦੀਆਂ ਨੇ ਤੇ ਬੰਦਾ ਸਟੀਲ ਦੇ ਮਤਲਬ ਨਵੇਂ -ਨਵੇਂ ਡਿਜ਼ਾਇਨ ਸ ਗਲਾਸਾਂ ਦੇ ਤੇ ਜਨਾਨੀਆਂ ਉਹਨਾਂ ਨੂੰ ਵੀ ਪੂੰਜ- ਪੂੰਜ ਕੇ ਸਜਾ ਕੇ ਰੱਖਦੀਆਂ ਹੁੰਦੀਆਂ ਸਨ।
ਹਾਂਜੀ-ਹਾਂਜੀ ਸ਼ੈਲਫਾਂ ਬਣੀਆਂ ਹੁੰਦੀਆਂ ਸੀ। ਪਹਿਲੇ ਜ਼ਮਾਨੇ ' ਉਹਦੇ ਉੱਪਰ ਗਿਲਾਸ ਵੰਨ ਸੁਵੰਨੇ ਡਿਜ਼ਾਇਨ ਦੇ ਗਿਲਾਸ ਇੱਕ ਤੋਂ ਇੱਕ ਗਿਲਾਸ ਕੱਪ ਡੰਡੀ ਵਾਲੇ ਕੱਪ ਹੁੰਦੇ ਕਰਦੇ ਸੀ, ਪਹਿਲੇ ਡਬਲ ਕੱਪ। ਸਜਾਏ ਹੁੰਦੇ ਸੀ। ਕਿ ਸਾਨੂੰ ਲੋਕਾਂ ਨੂੰ ਪਤਾ ਲੱਗੇ। ਸਾਡੇ ਨਾਲ ਕਿੰਨੇ ਡਿਜ਼ਾਇਨ ਰੱਖ ਪੈਗੇ ਨੇ
ਹਾਂ ਤੇ ਕਈ ਲੋਕ ਅਜੇ ਵੀ ਨੇ ਜਿਹਨਾਂ ਨੂੰ ਚਾਹ ਸਟੀਲ ਦੇ ਕੱਪ ਵਿੱਚ ਜਾਂ ਸਟੀਲ ਦੇ ਗਲਾਸ ਚ ਪੀਣ ਚ ਮਜ਼ਾ ਆਉਂਦਾ ਹੈ। ਉਹ ਕੱਚ ਦੇ ਕੱਚ ਦੇ ਕੱਪ ਚ ਪੀਂਦੇ ਹੀ ਨਹੀਂ
ਹਾਂਜੀ
ਹਾਂ ਤਾਂ ਉਹ ਸਟੀਲ ਦੇ ਮਤਲਬ ਕਾਫੀ ਟਰੈਂਡ ਰਿਹਾ ਕਾਫ਼ੀ ਟਾਈਮ, ਮਤਲਬ ਹਜੇ ਵੀ ਸਭ ਦੇ ਘਰਾਂ ਚ ਸਟੀਲ ਦੇ ਭਾਂਡੇ ਹੈਗੇ ਐ। ਪਰ ਸਟੀਲ ਦਾ ਪਤਾ ਕੀ ਚੱਕਰ ਐ, ਕੋਈ ਨੁਕਸਾਨ ਨੀ ਐ।
ਹਾਂਜੀ। ਨੁਕਸਾਨ ਹੀ ਹੈ।
ਸਟੀਲ ਦੇ ਭਾਂਡੇ 'ਚ ਕੋਈ ਜੇ ਕੋਈ ਫ਼ਾਇਦਾ ਨੀ ਨ ਐ ਤੇ ਕੋਈ ਨੁਕ ਨੁਕਸਾਨ ਵੀ ਨੀ ਹੈ। ਤੇ ਵਿੱਚ ਹਾਂ। ਉਸ ਤੋਂ ਬਾਅਦ ਸਿਲਵਰ ਦਾ ਭਾਂਡਾ ਬੜਾ ਆ ਗਿਆ ਸੀ।
ਹਾਂਜੀ ਉਹ ਤੇ ਬਹੁਤ ਨੁਕਸਾਨ ਹੈ ਜੀ ਉਹ ਤੇ ਕਹਿੰਦੇ ਆ ਇੱਕਦਾਂ ਦਾ ਕੈਂਸਰ ਦੀ ਬਿਮਾਰੀ ਪੈਦਾ ਕਰਦਾ ਸੁਣਨ ਚ ਆਇਆ ਸੀ
ਹਾਂਜੀ
ਉਹਦੇ 'ਚ ਕੁਛ ਗੈਸ 'ਤੇ ਰੱਖਣਾ ਮੀਨਸ ਖਤਰਾ ਹੀ ਹੈ ਹੈਲਥ ਵਾਸਤੇ
ਕਿਉਂਕਿ ਇਹ ਥੋੜੇ ਟਾਈਮ ਵਾਸਤੇ ਨਾ ਕ ਮਤਲਬ ਸਿਲਵਰ ਬੜੀ ਆ ਗਈ ਸੀ। ਸਭ ਦੇ ਘਰਾਂ ਚ ਕੁੱਕਰ ਕੀ ਕੜਾਹੀਆਂ ਕੀ ਮਤਲਬ ਫਰਾਈ ਪੈਨ ਚਾਹ ਦੇ ਭਾਂਡੇ ਸਿਲਵਰ ਦੇ ਤੇ ਹਾਂ, ਫੇਰ ਹਣ ਜਦੋਂ ਪਤਾ ਚਲਿਆਂ ਨਾ ਵੀ ਆ ਤੇ ਬੜਾ ਨੁਕਸਾਨ ਕਰਦੀ ਐ। ਬਾਕੀ ਤੁਸੀਂ ਜਦੋਂ ਸਟੀਲ ਦੀ ਕੜਛੀ ਨਾਲ ਸਿਲਵਰ ਦੀ ਕੜਾਹੀ ਚ ਮਤਲਬ ਉਹ ਸਬਜ਼ੀ ਬਣਾਓ ਨਾ
ਹਾਂਜੀ ਹਾਂਜੀ ਹਾਂਜੀ
ਹਾਂ-ਹਾਂ ਪਰ ਜਿਹਨਾਂ ਦੇ ਜਿਹਨਾਂ ਦੀ ਸਿਲਵਰ ਦੀਆਂ ਫੈਕਟਰੀਆਂ ਨੇ ਉਹ ਕਹਿੰਦੇ ਨੇ ਕਿ ਬਈ ਹੁਣ ਨਵੀਂ ਦੇੀ ਸਿਲਵਰ ਆ ਗਈ ਇਹ ਉਤਰਦੀ ਨਹੀਂ ਇਹ ਡਬਲ ਪਲਾਈ ਦੀ ਸਿਲਵਰ ਕੀ ਹੈ। ਪਰ ਸਾਨੂੰ ਤੇ ਵਹਿਮ ਹੀ ਆਉਂਦਾ ਮੈਂ ਤੇ ਆਪਣੇ ਘਰੋਂ ਨਾ ਸਾਰੇ ਹੀ ਸਿਲਵਰ ਦੇ ਭਾਂਡੇ ਕੱਢਦੇ ਆ।
ਹਾਂਜੀ, ਮੈਂ ਵੀ ਜੀ ਐਜ ਹੀ ਕੀਤਾ, ਮੈਂ ਸਾਰੇ ਪਾਂਡੇ ਸਿਲਵਰ ਦੇ ਸਬ ਹੱਟਾ ਦਿੱਤੇ ਆ। ਕੁੱਕਰ ਸੀ ਮੇਰੇ ਕੋਲ ਹੁਣ ਸਭ ਸਟੀਲ ਦੇ ਲੈਏ ਆ, ਸਟੀਲ ਵੀ ਬਹੁਤ ਬੈਸਟ ਐ, ਸਟੀਲ ਸਭ ਤੋਂ ਬੈਸਟ ਐ, ਪਹਿਲੇ ਪਿ ਪਿੱਤਲ ਦਾ ਜ਼ਮਾਨਾ ਹੋਇਆ ਕਰਦਾ ਬਹੁਤ ਪਹਿਲੇ, ਹਰ ਘਰ ਦੀ ਪਿ ਲ ਦੀ ਕੜਾਹੀਆਂ ਲੋਕ ਕੁੱਕਰ ਚ ਦਾਲ ਥੋੜ੍ਹੀ ਬਣਾਉਂਦੇ ਹੁੰਦੇ ਸੀ। ਪਤੀਲੀਆਂ ਹੁੰਦੀਆਂ ਸੀ। ਪਿੱਤਲ ਦੀਆਂ ਛੋਟੀਆਂ- ਛੋਟੀਆਂ ਪਿੱਤਲ ਦੇ ਪਤੀਲੇ ਹੁੰਦੇ ਸੀ। ਅਸੀਂ ਆਪਣੀ ਮਾਵਾਂ ਕੋਲੋਂ ਖਾਦੀਆਂ ਹੋਈਆਂ ਨੇ ਸਾਡੀ ਮੰਮੀਆਂ ਨੇ ਇਹ ਯੂਸ ਕੀਤੀਆਂ ਹੋਏ ਨੇ। ਉਹਦੇ ਚ ਦਾਲਾਂ ਬਣਾਈਆਂ ਘੰਟਾ ਘੰਟਾ ਘਡਦੀਆਂ ਰਹਿਣੀਆਂ ਦਾਲ ਇੰਨਾ ਟੈਮ ਸੀਮ ਤੇ ਤਰ ਦੇਣੀ ਆ, ਹੁਣ ਅੰਗੀਠੀਆਂ ਤੇ ਤਰਨਾ ਕਾੜ ਕਾੜ ਕੇ ਸੁਕਾਣਾ ਪਿੱਤਲੇ ਭਾਂਡੇ ਚ ਗਾਲਾ ਕਰਨਾ ਮਾਂ ਬਣਾਉਣੇ ਉਹਨਾਂ ਨੇ ਅੰਗਠੀਆਂ ਦੇ ਤਰ ਕੇ, ੍ਰਖਾਏ ਹੋਏ ਨੇ ਉਹ ਸਵਾਦ ਹੀ ਵੱਖਰੇ ਸਨ। ਖੁੱਲੇ ਭਾਂਡੇ ਚ ਚੀਜ਼ ਬਣਦੀ ਸੀ। ਪਿੱਤਲਤੇ ਕਿੰਨਾ ਸਵਾਦ ਆਹਂਦਾ ਹੁੰਦਾ ਸੀ। ਹੁਣ ਸਵਾਦ ਰਹੇ ਹੀ ਨਹੀਂ ਗ ਚੀਜ਼ਾਂ 'ਚ ਵੀ ਅਤੇ ਹੁਣ ਭਾਂਡੇ ਵੀ ਉਹ ਜਿਹੇ ਨਹੀਂ ਰਹਿ ਗਏ ਜੀ।
ਹਾਂ। ਅੱਜ ਕੱਲ ਪਤਾ ਕੀ ਹੈ। ਅੱਜ ਕੱਲ ਟਾਈਮ ਹੀ ਨਹੀ ਹੈ ਕਿਸੇ ਕੋਲ ਕੁੱਕਰ ਦੇ ਪ ਕੁ ਕੁਕਰ ਤੇ ਚੀਜ਼ ਚਲਾ ਦਿੰਦੇ ਆਾਂ ਸੀਟੀਆਂ ਵੱਜੀਆਂ ਤੇ ਚਲੋ ਜੀ ਸਬਜ਼ੀ ਦਾਲ ਬਣ ਗਈ ਲੇਕਿ ਜੋ ਖੁੱਲ੍ਹੀ ਦਾਲ ਸਬਜ਼ੀ ਦਾ ਸਵਾਦ ਹੈ ਨਾ ਉਹ ਕੁੱਕਰ ਦੀ ਚੀਜ਼ਾਂ ਵਿੱਚ ਨਹੀਂ ਹੈ ਕਿਉਂਕਿ ਇੱਕੋਦਮ ਕੁ ਵਸਲ ਨਾਲ ਨਾ ਇੱਕ ਦਮ ਹੀ ਗਲਾ ਦਿੰਦਾ ਚੀਜ਼
ਹਾਂਜੀ ਸਹੀ ਕਹਿ ਰਹੇ ਹੋ
ਹਾਂ ਤੇ ਉਸ ਤੋਂ ਬਾਅਦ ਕਾਂਸੀ ਵੀ ਦੇਖੋ ਪਿੱਤਲ ਦੇ ਭਾਂਡੇ ਚ ਖਾਣਾ ਵੀ ਅੱਛਾ ਮੰਨਿਆ ਜਾਂਦਾ ਸੀ ਤੇ ਸੀ ਦੇ ਭਾਂਡੇ ਚ ਖਾ ਨਾ ਉਸ ਤੋਂ ਵੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਸੀ
ਸਹੀ ਕਹਿ ਰਹੇ ਹੋ।
ਕਈ ਕਾਂਸੀ ਦੇ ਗਿਲਾਸ ਵਿੱਚ ਰਾਤੀ ਪਾਣੀ ਭਿਗੋ ਕੇ ਰੱਖ ਦਿੰਦੇ ਨੇ ਸਵੇਰੇ ਉਹ ਪੀਂਦੇ ਨੇ ਉਹ ਕਹਿੰਦੇ ਨੇ ਸਾਡੇ ਸਰੀਰ ਨੂੰ ਬੜਾ ਹੀ ਫਾਇਦਾ ਕਰਦਾ ਹੈ ਹਮ
ਕਹਿੰਦੇ ਸੀ ਨਾ ਵੀ ਅੱਛਾ ਮੰਨਿਆ ਜਾਂਦਾ ਥੋੜਾ ਬਹੁਤਾ ਅੰਮਾ ਵੀ ਸ਼ਹੀਦ ਅੰਦਰ ਜਾਣਾ ਚਾਹੀਦਾ ਹੈ ਕਹਿੰਦੇ ਆ
ਹਾਂਜੀ ਮੈਂ ਤੇ ਮੈਂ ਤੇ ਲੋਹੇ ਦੀ ਕੜਹੀ ਵੀ ਰੱਖੀ ਸੀ ਜੇ। ਤੇ ਕੋਈ ਕਈ ਸਬਜ਼ੀ ਗਈ ਹੁੰਦੀ ਹੈ ਨਾ ਮੈਂ ਤੇ ਲੋਹੇ ਦੀ ਕੜਹੀ ਚ ਬਣਾਉਂਦੀ ਹਾਂ ਕਹਿੰਦੇ ਉਹ ਲੋਇਆ ਵੀ ਨਾ ਆਇਰਨ ਸਾਡੀ ਬੋਡੀ ਨੂੰ ਜਾਣਾ ਚਾਹੀਦਾ ਅੰਦਰ ਅੱਛਾ ਹੁੰਦਾ ਹੈ ਤੇ ਭਾਵੇਂ
ਕਮੀ ਹੈ ਨਾ ਤੁਹਾਡੇ ਸਰੀਰ ਚ ਤੇ ਤੁਸੀਂ ਆਏ ਪਰਾਂ ਦਾ ਭਾਂਡਾ ਜ਼ਰੂਰ ਯੂਜ ਕਰੋ ਇੱਕ ਟਾਈਮ ਦੀ ਸਬਜ਼ੀ ਜ਼ਰੂਰ ਬਣਾਓ ਅਤੇ ਮੈਂ ਵੀ ਲੋਹੇ ਦੀ ਕੜਾਹੀ ਰੱਖੀ ਹੋਈ ਹੈ ਮੈਨੂੰ ਟੇਸਟੀ ਗੋਭੀ ਵਗੈਰਾ ਸੁੱਕੀ ਸਬਜ਼ੀ ਮੈਨੂੰ ਵੀ ਮੈਨੂੰ ਆ ਲੋਹੇ ਕੜਾਈਚ ਹੀ ਪਸੰਦ ਹੈ ਤੁਸੀਂ ਕਦੀ ਟਰਾਈ ਕਰਿਓ ਉਹਦੀ ਸਬਜ਼ੀ ਬਣਾਇਓ ਅਰਬੀ ਔਰ ਗੋਭੀ ਇੰਨੀ ਟੇਸਟੀ ਬਣਦੀ ਹੈ ਮਿਕਸ ਵੈੱਜ ਬਣਾਓ ਕਦੇ ਉਹਦੇ 'ਚ ਤੁਸੀਂ ਟਰਾ ਤੁਸੀਂ ਕਰੋ ਕਦੇ ਤੁਸੀਂ ਉਹਦੇ ਚ ਬਣਾ ਲੈਣਾ ਕਦੇ ਤੁਸੀਂ ਉਹ 'ਚ ਬਣਾਓ ਪਿੱਤਲ ਦੀ ਕੜਾਈ ਚ' ਤੇ ਲੋਹੇ 'ਚ ਕੰਪੈਰੀਜ਼ਨ ਕਰਿਆ ਜੇ, ਜੋਟੇ ਲੋਹੇ ਦੀ ਕੜਾਈ ਤੁਹਾਨੂੰ ਆਏਗਾ ਨਾ ਗੋਭੀ ਦਾਔਰ ਮਿਕਸ ਵੈਜ ਦਾ ਤੁਹਾਨੂੰ ਪਿੱਤ ਚ ਨਹੀਂੀ ਆਏਗਾ
ਹਾਂਜੀ ਹਾਂ। ਇਹ ਇਹ ਚੀਜ਼ਾਂ ਤੇ ਫਾਇਦੇਮੰਦ ਨੇ ਨਾ ਲੋਹੇ ਦੀ ਹੋ ਗਈ, ਪਿੱਤਲ ਦੀ ਹੋ ਗਈ ਪਿੱਤਲ ਦੇ ਭਾਂਡੇ ਮਾਂਡੇ ਹੋ ਗਏ ਤੇ ਕਾਂਸੀ ਦੇ ਭਾਂਡੇ ਹੁਣ ਕਾਂਸੀ ਦੇ ਭਾਂਡੇ ਦਾ ਮਤਲਬ ਕਾਫ਼ੀ ਘੱਟ ਬੰਦਿਆਂ ਦੇ ਘਰ ਮਿਲਦੇ ਨੇ ਪਰ ਕਿਉਂਕਿ ਮਹਿੰਗੇ ਬੜੇ ਨੇ ਲੇਕਿਨ ਫੇਿਰ ਵੀ ਕਈਆਂ ਨੇ ਰੱਖੇ ਦੇ ਹੈ ਹਾਂ ਤੇ ਹਾਂ ਤੇ ਸਟੀਲ ਤੇ ਅ ਸਟੀਲ ਦਾ ਮਤਲਬ ਐਵੇਂ ਕਿ ਸਟੀਲ ਤੇ ਜੇ ਅਗਰ ਕੋਈ ਫਾਇਦਾ ਨੀ ਹੈ ਨਾ ਤੇਨ
ਨੁਕਸਾਨ ਵੀ ਨਹੀਂ ਹੈ ਜੀ ਦਾ ਪਿੱਤਲਾ ਭਾਂਡਾ ਤਾਂ ਹੈ ਨਾ ਬਿਨਾਂ ਕਲੀ ਦੇ ਅਸੀਂ ਯੂਜ ਨਹੀਂ ਕਰ ਸਕਦੇ। ਜੇ ਉਹਨੂੰ ਇਕੱਲੀ ਕੀਤੀ ਹੋਈ ਹੈ ਤੇ ਤਾਂ ਹੀ ਅਸੀਂ ਉਹਨੂੰ ਯੂਜ ਕਰ ਸਕਦੇ ਹਾਂ ਤੇ ਸਟੀਲ ਦਾ ਪੰੰਡਾ ਹੈ ਮਰ ਕਿ ਜਦੋਂ ਮਰੀ ਚੁੱਕੋ ਗੈਸ ਧਰੋ ਰੱਖੋ ਉਤਾਰੋ ਦੁੱਧ ਬਾਲੋ ਕੁਛ ਵੀ ਕਰੋ ਸਬਜ਼ੀ ਬਣਾਓ, ਦੁੱਧ ਉਬਾਲੋ ਮਤਲਬ ਕੋਈ ਨੁਕਸਾਨ ਨਹੀਂ ਹੈ‌
ਹਾਂਜੀ ਹੁਣ ਜਿਵੇਂ ਪਿੱਤਲ ਦੇ ਭਾਂਡੇ ਨੇ, ਜਾਂ ਲੋਹੇ ਦੇ ਭਾਂਡੇ ਹੈ ਜਾਂ ਜਿਸ ਸਮੀਰਕਾਂਤ ਸੀ ਦੇ ਇਹਨਾਂ ਵਿੱਚ ਨਾ ਅਸੀਂ ਖੱਟੀ ਚੀਜ਼ਾਂ ਯਦ ਰੱਖ ਨੀ ਸਕਦੇ
ਹਾਂਜੀ ਹਾਂਜੀ ਲੋਈ 'ਚ ਅਸੀਂ ਟਮਾਟਰ ਵਗੈਰਾ ਨੂੰ ਤੜਕਾ ਨਹੀਂ ਲਾ ਸਕਦੇ ਟਮਾਟਰ ਵਾਲੀ ਸਬਜ਼ੀ ਨੂੰ
ਨਹੀਂ ਜੇ ਅਗਰ ਲਾਉਦੇ ਵੀ ਆ ਤੇ ਨਾਲ ਦੀ ਨਾਲ ਸਾਨੂੰ ਕੱਢਣੀ ਪੈਂਦੀ ਹੈ ਕਿ ਉਹਦੇ ਚ ਹਾਂ ਤੇ ਸਟੀਲ ਦੇ ਭਾਂਡਿਆਂ ਚ ਜੋ ਮਰਜੀੀ ਅਸੂਰ ਪਾਓ ਟਮਾਟਰ ਪਾਓ ਜੋ ਮਰਜ਼ੀ ਕਰੋ ਤੇ ਉਹਦਾ ਕੋਈ ਨੁਕਸਾਨ ਨਹੀਂ ਹੈ।
ਨੁਕਸਾਨ ਨਹੀਂ ਹੈ ਸਾਨੂੰ ਭਾਂਡੇ ਹੀ ਕੱਢਨਾ ਹੀ ਪੈਂਦਾ ਲੋਹੇ ਦਾ ਭਾਂਡਡੀ ਸਬਜ਼ੀ ਕਾਹਲੀ ਪੈ ਜਾਂਦੀ ਹੈ ਉਹ ਲਿਮਿਟ ਹੁੰਦਾ ਆਇਰਨ ਦੀ ਵੀ ਲਿਮਿਟ ਹੈ ਲੋਹੇ ਤੋਂ ਆਇ ਲੈਣਾ ਤੁਸੀਂ ਉਹਦੀ ਵੀ ਲਿਮਿਟ ਹੈਗੀ ਹੈ ਤੁਸੀਂ ਵਿੱਚਾਂਡੇ ਸਮਝੀ ਪਾ ਕੇ ਰੱਖ ਨਹੀਂੇ ਨੁਕਸਾਨ ਹੀ ਦੇਵੇਗਾ ਸਾਨੂੰ ਫੇਿਰ ਉਹ
ਹਾਂਜੀ-ਹਾਂਜੀ। ਹਾਂ। ਪਹਿਲੀਆਂ ਸਾਡੀਆਂ ਮਾਵਾਂ ਕਿੰਨੀਆਂ ਮਤਲਬ ਸਮਝਦਾਰ ਸਨ। ਮਤਲਬ ਕਿੰਨੀਆਂ ਕਹਿੰਦੇ ਨੇ ਭਾਵੇਂ ਪੜ੍ਹੀਆਂ ਲਿਖੀਆਂ ਸਨ। ਕਿ ਨਹੀਂ ਸਨ। ਮਲਬ ਉਹਨਾਂ ਨੂੰ ਇਹ ਸਭ ਚੀਜ਼ਾਂ ਦੀ ਨੌਲੇਜ ਬੜੀ ਜ਼ਿਆਦਾ ਸੀ।
ਸਹੀ ਕਹਿ ਰਹੇ ਹੋ ਹੁਣ ਤਾਂ ਕਿਤਾਬਾਂ ' ਲਿਖਿਆ ਆਉਂਦਾ ਸੀ ਪੜ੍ਹਦੇ ਹਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ।
ਉਹਨਾਂ ਨੂੰ ਉਹਨਾਂ ਦਾ ਉਹਨਾਂ ਨੂੰ ਲਾਈਫ ਦਾ ਤਜੁਰਬਾ ਸੀ। ਨਾ ਜ਼ਿੰਦਗੀ ਜੀਣ ਦਾ ਤਜੁਰਬਾ ਸੀ। ਤੇ ਉਹ ਤਜੁਰਬੇ ਨਾਲ ਜਾਚਾ, ਆਈਆਂ ਦੀ ਅਸੀਂ ਸਾਨੂੰ ਹੁਣ ਪੜ੍ਹ ਪੜ੍ਹ ਕੇ ਆਉਂਦੀਆਂ ਵੀ ਅਸੀਂ ਪੜਾਂਗੇ, ਇਹਦੇ ਚ ਇਹ ਨੀ ਕਰਨਾ ਉਹ ਨੀ ਕਰਨਾ ਤੇ ਪਹਿਲੇ ਬਿਨਾਂ ਪੜ੍ਹੇ ਈ, ਬੰਦੇ ਬਹੁਤ ਸਮਝਦਾਰ ਸਨ।
ਬਿਲਕੁਲ ਸਹੀ ਹੈ। ਯਾਰ ਕੁਝ ਵੱਡਿਆਂ ਕੋਲ ਸਿੱਖੇ ਸੀ। ਆਪਣੇ ਵੱਡੇ ਬਜ਼ੁਰਗ ਬੜੇ ਸਿਆਣੇ ਸੀ। ਉਸ ਟਾਈਮ ਦੇ ਅੱਜ ਕੱਲ੍ਹ ਦੇ ਲੋਕ ਤਾਂ ਵੱਡਿਆਂ ਦੀ ਗੱਲਾਂ ਸੁਣਦੇ ਵੀ ਨਹੀਂ। ਐਵੇਂ ਬੋਲਦੇ ਰਹਿੰਦੇ ਨੇ ਉਹ ਪੁਰਾਣਾ ਜ਼ਮਾਨਾ ਸੀ ਜੀ ਲੇਕਿਨ ਲੇਕਿਨ, ਉਹ ਪੁਰਾਣਾ ਜ਼ਮਾਨਾ ਬੜਾ ਵਧੀਆ ਸੀ ਲੋਕ ਬੜੇ ਸਮਝਦਾਰ ਸੀ। ਉਹਨਾਂ ਨੂੰ ਬਿਨਾਂ ਪੜ੍ਹੇ ਇੰਨਾ ਗਿਆਨ ਸੀ। ਹਰ ਚੀਜ਼ ਦੀ ਨੌਲੇਜ ਸੀ। ਹਰ ਭਾਂਡੇ ਬਾਰੇ ਪਤਾ ਸੀ। ਹਰ ਇਸ ਚੀਜ਼ ਦੇ ਬਾਰੇ ਫਾਇਦੇ ਕੀ ਨੇ, ਇਹ ਦੇ ਨੁਕਸਾਨ ਕੀ ਨੇ ਸਭ ਪਤਾ ਆ ਸੀ। ਅੱਜ ਕੱਲ ਸਾਨੂੰ ਹੁਣ ਪੜ੍ਹ-ਪੜ੍ਹ ਕੇ ਪਤਾ ਲੱਗ ਰਿਹਾ ਮੋਬਾਇਲਾਂ ਚ ਸੁਣ ਰਿਹਾ ਦੇਖ ਰਹੇ ਆ ਕਿ ਸਿਲਵਰ ਅੱਛੀ ਨਹੀਂ ਹੁੰਦੀ।
ਹਾਂ, ਇਹ ਤੇ ਹੈ ਹੀ ਹੈ। ਤੇ, ਜਿਹੜੀ ਵਿੱਚ ਪਲਾਸਟਿਕ ਆ ਗਈ ਹੈ। ਪਲਾਸਟਿਕ ਤੇ ਮੈਂ ਕਹਿੰਦੀ ਹਾਂ, ਬਿਲਕੁਲ ਵੀ ਸਹੀ ਨਹੀਂ ਹੈ। ਪਲਾਸਟਿਕ ਤੇ, ਮਤਲਬ ਕੋਈ ਗਰਮ ਚੀਜ਼ ਨਹੀਂ ਸਾਨੂੰ ਪਾਉਣੀ ਚਾਹੀਦੀ।
ਹਾਂਜੀ। ਹਮ। ਹੈਲੋ? ਹੈਲੋ? ਹੈਲੋ? ਹੈਲੋ? ਆਵਾਜ਼ ਨੀ ਆ ਰਹੀ। ਹੈਲੋ?